ਹੈਲੋ ਸਤ ਸ਼੍ਰੀ ਅਕਾਲ ਜੀ। ਕੀ ਹਾਲ-ਚਾਲ?
ਵਧੀਆ ਜੀ ਤੁਸੀ ਸੁਨਾਓ?
ਅਸੀ ਵੀ ਠੀਕ ਆ। ਤੁਸੀ ਸੁਨਾਓ ਘਰ ਸਭ ਠੀਕ?
ਹਾਂਜੀ ਸਭ ਵਧੀਆ ਬਸ ਚੱਲ ਰਆ ਐ। ਹਾਂਜੀ-ਹਾਂਜੀ ਹੋਰ ਕੀ ਕਰਦੇ ਪੇ ਸੀ?
ਕੁਛ ਨੀ ਬਸ ਟਿਊਸ਼ਨ ਵਗੈਰਾ ਪੜਾ ਰੀ ਸੀ। ਬਸ ਬੱਚੇ ਹੁਨੇ ਗਏ ਨੇ ਥੋੜੀ ਦੇਰ ਪੈਲੇ ਈ।
ਅੱਛਾ-ਅੱਛਾ ਠੀਕ ਐ ਠੀਕ ਐ।
ਹਾਂਜੀ।
ਠੀਕ ਐ।
ਬੱਸ, ਅੱਜ ਕੱਲ ਬੱਚਿਆਂ ਦੀ ਪੜ੍ਹਾਈਆਂ ਦੇ, ਖ਼ਰਚੇ ਹੀ ਬਹੁਤ ਐ। ਬੋਤ- ਬੋਤ ਜ਼ਿਆਦਾ ਮੁਸ਼ਕਿਲ ਹੋ ਗਿਆ ਆ ਏ। ਇਸੇ ਕਰਕੇ ਬੱਸ ਖੁਦ ਪੜ੍ਹੇ ਲਿਖੇ ਹੋਵੋ। ਤੇ ਬੱਚਿਆਂ ਨੂੰ ਥੋੜ੍ਹਾ ਪੜ੍ਹਾ ਸਕਦਾ ਬੰਦਾ ਨਹੀਂ ਤੇ, ਟਿਊਸ਼ਨ ਵਗੈਰਾ ਭੇਜਣ ਤੇ ਹਜ਼ਾਰ-ਹਜ਼ਾਰ ਪੰਦਰਾਂ-ਪੰਦਰਾਂ ਸੌ ਰੁਪਏ, ਫੀਸ ਇੱਕ-ਇੱਕ ਸਬਜੈਕਟ ਦੀ ਮੰਗਦੇ ਆ। ਉਹ
ਹਾਂ ਬਿਲਕੁਲ ਸਹੀ ਐ। ਮਤਲਬ ਕਿ ਸਕੂਲਾਂ ਦੀਆਂ ਫੀਸਾਂ ਤਾਂ ਜਿਹੜੀਆਂ ਹੈਗੀਆਂ-ਹੈਗੀਆਂ ਨੇ ਸਕੂਲਾਂ ਦੇ ਫੀਸਾਂ ਨਾਲੋਂ ਕਿਤੇ ਜ਼ਿਆਦਾ ਮਹਿੰਗੀਆਂ, ਟਿਊਸ਼ਨ ਪੈਂਦੀਆਂ ਨੇ।
ਬਹੁਤ ਜ਼ਿਆਦਾ, ਪਰ ਸਬਜੈਕਟ ਦੇ ਅਲਗ -ਅਲਗ ਪਰ ਸਬਜੈਕਟ ਦੀ ਫੀਸ ਚਾਰਜ ਕਰ ਦੇ ਉਹ ਕਿਸੇ ਸਬਜੈਕਟ ਦੀ ਪੰਦਰਾਂ ਸੌ, ਕਿਸੇ ਦੀ ਦੋ ਹਜ਼ਾਰ
ਬਿਲਕੁਲ।
ਬਹੁਤ ਜਾਦਾ, ਮਹਿਗਾਈ ਹੋਗੀ ਐ।
ਟਰੈਂਡ ਵੀ ਬਹੁਤ ਜਾਦਾ ਹੋ ਗਿਆ, ਕਿ ਹਰ ਬੱਚਾ ਤੁਸੀਂ ਮਤਲਬ ਕੇ ਐਲ- ਕੇ- ਜੀ ਦੇ ਬੱਚੇ ਨੂੰ ਦੇਖ ਲੋ, ਉਹ ਵੀ ਟੂਸ਼ਨ ਜਾ ਰਿਆ ਹੋਉਗਾ, ਇਹ ਨੀ ਵੀ ਹਾਂ ਘਰੇ ਕੋਈ ਪੜ੍ਹਿਆ- ਲਿਖਿਆ ਨੀ ਘਰੇ ਸਭ ਪੜੇ, -ਪਹਿਲਾਂ ਦੇ ਜਮਾਨੇ ਚ ਤਾਂ ਇਹ ਹੁੰਦਾ ਸੀ, ਵੀ ਚਲੋ ਕੋਈ ਪੜਿਆ- ਲਿਖਿਆ ਨੀ ਹੁੰਦਾ ਸੀ। ਦਾਦਾ -ਦਾਦੀ ਕੋਈ ਮਾਂ -ਬਾਪ ਵੀ ਦੇਖੋ, ਅ -ਅਨਪੜ੍ਹ ਹੁੰਦੇ ਸੀ। ਕੋਈ ਦੱਸਣ ਵਾਲਾ ਨੀ ਸੀ, ਫੇਰ ਵੀ ਨੀ ਲੋਕ ਟੂਸ਼ਨ ਲਗਾਂਦੇ ਸੀ। ਅੱਜ -ਕੱਲ੍ਹ ਹਰ ਬੰਦਾ ਘਰੇ ਪੜ੍ਹਿਆ - ਲਿਖਿਆ ਐ, ਮਾਂ- ਬਾਪ ਓਦੇ ਬਾਵਜੂਦ ਟੂਸ਼ਨ ਲਗਾਇਆ ਜਾਂਦਾ ਐ। ਮਾਂ ਬਾਪ ਦਾ ਇਹ ਕਹਿਣਾ ਹੁੰਦਾ, ਕਿ ਸਾਡੇ ਤੋਂ ਤਾਂ ਕਹਿੰਦੇ ਪੜ੍ਹਦਾ ਈ ਨੀ ਐ, ਸਾਡੇ ਕੋਲ ਬੈਠਦਾ
ਬੱਸ ਇਹੀ ਤੇ ਗੱਲ ਹੈਨਾ, ਅੱਜ- ਕੱਲ੍ਹ ਦੇ ਬੱਚੇ ਘਰ ਤੇ ਬਿਲਕੁਲ ਨੀ ਪੜ੍ਹਦੇ। ਨਾ ਇਹ ਘਰ ਕਿਸੇ ਕੋਲੋਂ ਡਰਦੇ ਹੈ, ਨਾ ਈ ਪੜ੍ਹਦੇ ਐ। ਪੈਲੇ ਵਾਲੇ ਬੱਚੇ ਹੁੰਦੇ ਸੀ ਕਿ ਨਾ ਮਾਂ ਪਿਓ ਦੀ, ਅੱਖ ਵੇਖ ਕੇ ਡਰ ਜਾਂਦੇ ਸੀ। ਕੀ ਮੰਮੀ- ਪਾਪਾ ਪਾਪਾ ਨੇ ਅੱਖ ਦਿਖਾਈ ਐ, ਤੇ ਮਤਲਬ ਗੁੱਸਾ ਕਰ ਰਏ ਐ, ਅੱਜ - ਕੱਲ ਦੇ ਬੱਚੇ ਅੱਖ ਦਿਖਾਓ, ਬਰਾਬਰ ਅੱਖਾਂ ਨਿਕਾਲਦੇ ਔ।
ਹਾਂ ਜਮਾ ਸਹੀ।
ਡਰਦੇ ਈ ਨੀ ਬੱਚੇ, ਅੱਜ - ਕੱਲ ਦੇ ਤੇ ਬਿਲਕੁਲ ਨੀ ਡਰਦੇ। ਬੱਸ ਡਰ ਨਾਮ ਦੀ ਚੀਜ਼ ਹੈ ਈ ਨੀ ਬੱਚਿਆਂ ਚ ਤੇ ਪੜ੍ਹਦੇ ਵੀ ਨੀ, ਫਿਰ ਬੈਠ ਕੇ, ਫਿਰ ਮਾਂ - ਪਿਓ ਨੂੰ ਹਾਰ ਕੇ, ਟੂਸ਼ਨ ਤੇ ਪਾਨਾ ਈ ਪੈਨਦੈ
ਟੂਸ਼ਨ ਤੇ ਪਾਨਾ ਈ ਪੈਂਦਾ। ਵੀ ਚਲੋ, ਉੱਥੇ ਦੋ ਘੰਟੇ, ਜੇੜਾ ਪੜ੍ਹ ਕੇ ਆਣਗੇ ਉਹੀ ਸਹੀ।
ਬੱਸ ਇਹੀ ਤਾਂ ਗੱਲ ਹੈਨਾ, ਹੁਣ ਮੈਂ ਟਿਯੂਸ਼ਨਸ ਪੜ੍ਹਾਨੀ ਆਨਾ, ਤੇ ਬਾ ਬਾਰ ਦੇ ਬੱਚੇ ਪੜ੍ਹਾਨੀਆਂ ਤੇ, ਉਹ ਬੱਚੇ ਸਾਰੇ ਪੜ੍ਹ- ਪੁੜ੍ਹ ਕੇ ਚਲੇ ਜਾਂਦੇ ਐ। ਲੇਕਿਨ ਮੇਰੀ ਖੁਦ ਦੀ ਬੇਟੀ ਐ, ਉਹ ਨੀ ਪੜ੍ਹਦੀ।
ਹਾਂ, ਸੇਮ ਇਹੀ ਚੀਜ਼ ਹੁੰਦਾ ਐ, ਤੁਸੀਂ ਬਾਹਰਲਿਆਂ ਨੂੰ ਪੜ੍ਹਾ ਲੋਗੇ, ਤੁਸੀਂ ਆਪਦੇੇ ਬ ਚਿਆ ਨੂੰ ਨੀ ਪੜ੍ਹਾ ਸਕਦੇ, ਆਵਦਿਆਂ ਨੂੰ ਤੋਨੂੰ ਟੂਸ਼ਨ ਤੇ ਪਾਨਾ ਈ ਪੇਗਾ, ਕਿਸੇ ਹੋਰ ਕੋਲੋਂ ਮਤਲਬ ਕਿ ਪੜ੍ਹਾਨਾ ਪਏਗਾ।
ਬੱਸ ਏਹੀ ਤੇ ਗੱਲ ਐਨਾ, ਬਾਰ ਦੇ ਬੱਚੇ ਖੁਦ ਪੜ੍ਹਾਈ ਦੇ ਐ, ਔਰ ਖੁਦ ਦੇ ਬੱਚੇ ਬਾਰ ਜਾਂਦੇ ਐ।
ਬਾਰ ਜਾਂਦੇ ਨੇ। ਨੀ ਏਹ ਮ ਹ ਏ ਰਿਐਲਟੀ ਐ ਜੀ। ਏਦੇ ਚ ਕੋਈ ਓ ਹੈ ਈ ਨੀ।
ਬਾੱਸ ਜੀ ਕੇਆ ਕਰ ਸਕਦੇ ਆ ਹੁਨ ਨਈ ਬਟ ਬੱਚੇ ਪੜਦੇ ਐ ਤੇ ਮਜਬੂਰੀ ਚ ਭੇਜਣੇ ਪੈਂਦੇ ਐ, ਹਾਲਾਂਕਿ ਅੱਜ-ਕੱਲ ਬਿਲ- ਬਿਲਕੁਲ ਵੀ ਮਹੌਲ ਨੀ ਐ ਬੱਚੇ ਨੂੰ ਬਾਰ ਭੇਜਨ ਦਾ।
ਨਈ, ਹਾਂ ਫੇਰ ਓ ਕੰਮ ਹੋਰ ਵੱਧ ਗੇਆ, ਪੈਲਾਂ ਛੱਡ ਕੇ ਆਓ, ਲੇਕੇ ਆਓ।
ਬਾੱਸ ਕਿਸੇ ਦੇ ਆਸਰੇ ਨੀ ਛਾੱਡ ਸਕਦੇ ਨਾ ਏਹੇ
ਨਈ ਛਾੱਡ ਸਕਦੇ, ਓਈ ਚੀਜ਼ ਐ ਨਾ ਵੀ ਖੁਦ ਮਤਲਬ ਕੇ ਆਪਨਾ ਕਾੰਮ ਹੋਰ ਵੱਧ ਜਾਂਦੈ।
ਬਾੱਸ ਕਿਸੇ ਦੇ ਹਵਾਲੇ ਨੀ ਛਾੱਡ ਸਕਦੇ ਆਪਨਾ ਬੱਚਾ, ਅਸੀ ਅ ਅਸੀ ਦੂਰ ਕਯੋ ਜਾਨੈ। ਸਕੂਲ ਤੋ ਬੱਚੇਆਂ ਦੀ ਛੁੱਟੀ ਦੋ ਵਜੇ ਹੋ ਜਾਂਦੀ ਐ।
ਹਾਂਜੀ।
ਲੇਕਿਨ ਜੇੜੇ ਬੱਚੇ ਰਿਕਸ਼ਾ ਵਗੈਰਾ ਤੇ ਯਾ ਫੇਰ ਬਾੱਸ ਵਗੈਰਾ ਤੇ ਘਾਰ ਜਾਨ ਦੇ ਐ ਓ ਬੱਚੇ ਘਾਰ ਤਿੰਨ-ਤਿੰਨ ਵਜੇ, ਸਾਢੇ ਤਿੰਨ-ਤਿੰਨ ਵਜੇ ਪੋਂਚਦੇ ਐ।
ਹਾਂ, ਓ ਰਸਤੇ ਦੇ ਵਿੱਚੋਂ ਟਾਈਮ ਲੱਗਦੈ।
ਰਿਕਸ਼ੇ ਵਾਲਾ ਸਾਰੇ ਬੱਚੇ ਛੱਡਦਾ ਹੋਏਆ, ਫੇਰ ਬੱਚੇ ਨੂੰ ਘਾਰ ਪੋਂਚਾਂਦੈ। ਤੇ ਬੱਚਾ ਡੇੜ-ਡੇੜ ਘੰਟੇ ਲੇਟ ਪੋਂਚਦਾ ਘਾਰ, ਇੱਕ ਤੇ ਇੰਨੀ ਗਰਮੀ ਐ, ਇੰਨੀ ਗਰਮੀ ਚ ਬੱਚਾ ਇੰਨੀ ਲੇਟ ਘਾਰ ਪੋਂਚਦੈ ਤੇ
ਹਾਂਜੀ, ਦਿਲ ਵੀ ਦੁੱਖਦੈ ਬਿਲਕੁਲ। ਵੀ ਕਿਤੇ ਆ ਕੇ ੳਨੇ ਟਾਈਮ ਦੇ ਵਿੱਚ ਤਾ ਬੱਚੇ ਲਈ ਰੈਸਟ ਹੋ ਜਾਂਦੀ ਐ।
ਬਾੱਸ ਫੇਰ ਬੰਦਾ ਸੋਚਦੈ ਕਿ ਇਸ ਤੋਂ ਚੰਗਾ ਤੇ ਪੰਜ ਮਿੰਟ ਕੱਢੋ ਔਖੇ-ਸੌਖੇ, ਪਰ ਆਪਨੇ ਬੱ ਬੱਚੇ ਨੂੰ ਖੁਦ ਈ ਲੇਆਓ।
ਖੁਦ ਲੇਆਓ ਨਾਲੇ ਸੇਫ ਏ।
ਕੱਲ ਨਾ ਮੌਲ ਨੀ ਹਗਾ, ਕਿ ਕੋਈ ਹੋਰ ਲੈ ਕੇ ਆਏ ਤਾੱਡਾ ਬੱਚਾ, ਬੋਤ ਸਾਰਾ ਅਜੀਬ-ਅਜੀਬ ਜੇ ਕੇਸਿਸ ਨਾ, ਸੁਨਨ ਨੂੰ ਮਿਲਦੇ ਐ।
ਆਹੀ ਤਾਂ ਕਾਰਨ ਹੈ ਜੀ ਸਕੂਲਾਂ ਵਾਲੇ ਨੇ ਵੀ ਫਿਰ ਸਖਤਾਈ ਕਰ ਈ ਰੱਖੀ ਏ। ਸਕੂਲ ਵਾਲੇ ਮਾਂ-ਬਾਪ ਯਾ ਜਿਦੇ ਦਾ ਤੁਸੀ ਨਾਮ ਲਿਖਵਾਯਾ ਹੁੰਦੈ। ਓੱਦੋ ਵੀ ਨਾ ਕਿਸੇ ਹੋਰ ਬੰਦੇ ਨੂੰ, ਓਹ ਦਿੰਦੇ ਨੀ ਹੈਗੇ ਬੱਚਾ।
ਹਾਂਜੀ-ਹਾਂਜੀ ਐ ਸਬ ਤੋਂ ਵਦੀਆ ਸਕੂਲ ਵਾਲੇਆਂ ਨੇ ਰੂਲ ਬਨਾਏ ਐ। ਕਿ ਬੱਚਾ ਕਿਸੇ ਅਨਜਾਨ ਇਨਸਾਨ ਨੂੰ ਦੇਨਾ ਈ ਨੀ ਐ।
ਦੇਨਾ ਵੀ ਐ, ਬੱਚਾ ਵੀ ਅਗਰ ਕਵੇ ਨਾ ਵੀ ਐ ਮੇਰਾ ਕੋਈ ਚਾਚਾ ਐ ਯਾ ਮੇਰਾ ਤਾਯੈ। ਯਾ ਮੇਰੀ ਕੋਈ ਭੂਐ, ਬੱਚੇ ਓ ਨੀ ਪੇਜ਼ਦੇ ਬੱਚੇ ਦੇ ਕੈਨ ਤੇ ਵੀ।
ਨਾ-ਨਾ ਪੈਲੇ ਫੋਨ ਆਂਦੈ ਟੀਚਰ ਦਾ ਕਿ ਤਾਡੇ ਘਰੋਂ ਐਵੇਂ-ਐਵੇਂ ਕੋਈ ਆਯੈ। ਅਗਰ ਅਸੀ ਕਨਫਰਮ ਕਰਦੇ ਆਂ, ਤਾਂ ਓ ਦੇਨਗੇ ਸਾਡਾ ਬੱਚਾ ਓਨਾਂ ਨੂੰ
ਹਾਂ, ਨਈ-ਨਈ ਦਿੰਦੇ। ਹਾਂ ਬਿਲਕੁਲ, ਏ ਨੀ ਐ ਵੀ ਹਾਂਜੀ ਆਪਾਂ ਜਾਈਏ ਤੇ ਹਨਾ ਅੱਗੇ ਤੋਂ ਕੋਈ ਵੀ ਲੈ ਆਂਦਾ ਹੁੰਦਾ ਸੀ। ਗਲੀ ਚੋਂ ਵੀ ਕਿਸੇ ਨੂੰ ਕੈ ਦਿੰਦੇ ਵੀ ਹਾਂ ਲੈ ਪਈ ਸਾਡੇ ਜਵਾਕ ਨੂੰ ਲੇਆਈਂ ਹਾਂ, ਠੀਕ ਹੈ ਜੀ।
ਹਾਂਜੀ-ਹਾਂਜੀ, ਅੱਜ-ਕੱਲ ਨੀ ਦਿੰਦੇ ਓ।
ਹਾਂ, ਅੱਗੇ ਨਈ ਮਾਹੌਲ ਦਾ ਵੀ ਫ਼ਰਕ ਸੀ, ਅੱਗੇ ਫੇਰ ਵਿਸ਼ਵਾਸ ਵੀ ਸੀ।
ਪੈਲੇ ਨਾ ਪੇਆਰ ਹੁੰਦਾ ਸੀ ਆਪਸ ਵਿੱਚ ਬੋਤ ਜਾਦਾ ਪੇਆਰ ਹੁੰਦਾ ਸੀ। ਤਾਏ, ਚਾਚੇਆਂ ਚ ਪੇਆਰ ਸੀ ਰਿਸ਼ਤੇਦਾਰਾਂ ਚ ਪੇਆਰ ਸੀ ਲੇਕਿਨ ਅੱਜ-ਕੱਲ ਪੇਆਰ ਈ ਨੀ ਰੇਆ।
ਨਈ ਰੇਆ।
ਅੱਜ-ਕੱਲ ਤੇ ਪਿਆਰ ਈ ਨੀਂ ਰਿਆ, ਔਰ ਪਿਆਰ ਨਾ ਰੈਣ ਕਰਕੇ ਨਾਂ ਫਿਰ ਥੋੜਾ, ਡਰ ਲੱਗਦਾ ਆਪਣੇ ਬੱਚੇ
ਡਰ ਲੱਗਦਾ ਬਿਲਕੁਲ।
ਕਿ ਕਿਸੇ ਦੇ ਹਵਾਲੇ ਅਸੀਂ ਆਪਣਾ ਬੱਚਾ ਨਈਂ ਛੱਡ ਸਕਦੇ।
ਹਾਂਜੀ, ਜਿਵੇਂ ਬਾਕੀ ਗੱਲਾਂ ਸੁਣਦੇ ਏ ਨਾਂ
ਰਿਸ਼ਤੇਦਾਰ ਸਾਡਾ ਕਿੰਨਾ ਵੀ ਖਾਸ ਕਿਉਂ ਨਾਂ ਹੋਏ।
ਜਮਾਂ ਸਈ ਐ ਜੀ। ਫੇਰ ਜਿਵੇਂ ਗੱਲਾਂ ਸੁਣਦੇ ਆਂ ਨਾ, ਓਨਾਂ ਨੂੰ ਮਤਲਬ ਕੇ ਸੁਣ ਕੇ ਹੋਰ ਡਰ ਲੱਗਦਾ।
ਬਸ-ਬਸ ਅੱਜ-ਕਲ ਬੋਤ ਸਾਰੇ ਅਲੱਗ-ਅਲੱਗ ਤਰ੍ਹਾਂ ਦੇ ਕੇਸ ਨਿਕਲ-ਨਿਕਲ ਕੇ ਆ ਰੇ ਐ। ਤੇ ਥੋੜਾ ਨਾਂ ਡਰ ਲੱਗਣ ਲੱਗ ਗਿਆ। ਕਿਡਨੈਪਿੰਗ ਹੋਣ ਲੱਗ ਗਈਏ ਬਚ
ਹਾਂ, ਸਈ ਐ।
ਬਸ ਇੱਥੋਂ ਫਿਰ ਡਰ ਲੱਗਦਾ ਐ, ਔਰ ਕਿਡਨੈਪ ਕਰਨ ਵਾਲੇ ਵੀ ਬਗਾਨੇ ਨੀਂ ਹੁੰਦੇ। ਆਪਣੇ ਈ ਨਾਲ ਰਲੇ ਹੋਏ ਹੁੰਦੇ ਐ।
ਹਾਂ, ਸਈ ਐ।
ਡ, ਸਾਡੇ ਉੱਧਰ ਨਾਂ ਅਹ ਮੇਰੇ ਪੇਕਿਆਂ ਵਾਲੀ ਸਾਈਡ ਨਾ ਕੋਈ ਸੀ ਇੱਕ ਛੋਟਾ ਜਿਆ ਬੱਚਾ ਸੀ ਤੇ ਕੈਂਦੇ ਓਦੀ ਫੈਮਿਲੀ ਨਾਂ ਥੋੜੀ ਮਤਲਬ ਰਿੱਚ ਸੀ, ਓਦੀ ਫੈਮਿਲੀ ਬੱਚੇ ਦੀ।
ਅੱਛਾ।
ਤੇ ਮੱਲੇ ਵਿੱਚ ਜਾਗਰਣ ਹੋ ਰਿਆ ਸੀ ਤੇ ਸਾਰੀ ਫੈਮ ਮਲੀ ਜਾਗਰਨ ਤੇ ਗਈ ਹੋਈ ਹੀ ਕਿਉਂਕਿ ਮੱਲੇ ਵਿੱਚ ਜਾਗਰਨ ਸੀ ਤੇ ਸਾਰੇ ਬੱਚੇ ਆਪਸ ਚ ਖੇਲ ਵੀ ਰੇ ਸੀ। ਓ ਖੇਲਦੇ-ਖੇਲਦੇ ਨਾਂ ਖੇਲਦੇ-ਖੇਲਦੇ ਮੁਹੱਲੇ ਵਿੱਚੋਂ ਈ ਕੋਈ ਬੰਦਾ ਉਸ ਬੱਚੇ ਨੂੰ ਨਾਂ ਚੁੱਕ ਕੇ ਲੈ ਗਿਆ। ਔਰ ਚੁੱਕ ਕੇ ਲੈ ਗਿਆ, ਚਾਰ-ਪੰਜ ਓਦੇ ਨਾਲ ਓ ਦੇ ਯਾਰ ਦੋਸਤ ਰਲੇ ਹੋਏ ਸੀ ਤੇ ਪੰਜ ਲੱਖ ਦੀ ਫਰੋਤੀ ਮੰਗੀ ਓਨਾਂ ਨੇ।
ਹਂ।
ਔਰ ਫੈਮਲੀ ਏਨੇਂ ਪੈਸੇ ਇਕਦਮ ਕੱਠੇ ਕਰ ਨੀਂ ਪਾਈ ਤੇ ਜਦੋਂ ਤੱਕ ਪੈਸੇ ਕੱਠੇ ਕੀਤੇ ਓਨਾਂ ਨੇ ਤਾਂ ਤੱਕ ਓ ਮੁੰਡਿਆਂ ਨੇ ਕੈ ਤਾ ਕਿ ਅਸੀਂ ਤੇ ਤਾਡੇ ਬੱਚੇ ਨੂੰ ਨਾਂ ਮ ਮਾਰ ਕੇ ਨਹਿਰ ਚ ਫੈਂਕਤਾ।
ਆਏ ਹਾਏ! ਦੱਸੋ?
ਤੇ ਓ ਮਾ ਓਨਾਂ ਨੇ ਓਨਾਂ ਨੇਂ ਏਨੀਂ ਗੱਲ ਨਾਂ ਰੌਲਾ ਪਾਇਆ ਸੀ ਤੇ ਕੀ ਅਸੀ ਸੀ ਨਾਂ ਮਾਰ ਕੇ ਫੈਂਕਤਾ ਜੇ ਓ ਗੱਲ ਸੁਣ ਕੇ ਸਾਰੀ ਫੈਮਿਲੀ ਡਿਸਟਰਬ ਹੋ ਗੀ ਉਸ ਬਚ ਓ ਕੱਲਾ-ਕੱਲਾ ਬੱਚਾ ਸੀ ਆਪਣੇ ਪੇਰੈਂਟਸ ਦਾ। ਤੇ ਓਦੀ ਮੰਮੀ ਦੀ ਤੇ ਹਾਲਤ ਹੋ ਗੀ ਖ਼ਰਾਬ ਕਿ ਏਨਾਂ ਨੇ ਮੇਰੇ ਬੱਚ ਚੇ ਨੂੰ ਕੀ ਕਰਤਾ ਜਦਕਿ ਅਸੀਂ ਤੇ ਪੈਸੇ ਵੀ ਦੇਣ ਵਾਲੇ ਸੀ ਓਨਾਂ ਨੂੰ ਲੇਟ ਈ ਤੇ ਹੋਏ ਸੀ ਨਾ ਥੋੜੀ ਤੇ ਫਿਰ ਜੇਵੇਂ ਜੇਵੇਂ ਪੁਲਿਸ ਨੇ ਆਪਣੀ ਕਾਰਵਾਈ ਕੀਤੀ ਤੇ ਓ ਪੰਜ ਮੁੰਡਿਆਂ ਚੋਂ ਨਾ ਚਾਰ ਮੁੰਡੇ ਫੜੇ ਗੇ। ਤੇ ਓ ਪੰਜ ਮੁੰਡਿਆਂ ਚੋਂ ਚਾਰ ਫੜੇ ਗਏ ਮੁੰਡੇ ਤੇ ਚਾਰ ਮੁੰਡਿਆਂ ਨੂੰ ਪੁਲਿਸ ਵਾਲਿਆਂ ਨੇ ਫੜ ਕੇ ਪੁੱਛਗਿੱਛ ਕੀਤੀ। ਤਾਂ ਉਹਨਾਂ ਨੇ ਕਿਆ ਸੀ, ਅਸੀਂ ਤੇ ਐਵੇਂ-ਐਵੇਂ ਨਾ ਚਾਰ ਬੰਦੇ ਆ, ਤੇ ਇੱਕ ਬੰਦਾ ਸਾਡਾ ਬਾਹਰ ਐ।